ਹੈਲੋ, ਸ ਸ਼ੀ ਅਕਾਲ ਵੀਰ ਜੀ, ਕੀ ਹਾਲ ਆ, ਜੀ?
ਸਤਿ ਸ਼੍ਰੀ ਅਕਾਲ, ਠੀਕ ਹੋ?
ਵਧੀਆ ਜੀ ਵਧੀਆ, ਚੜਦੀ ਕਲਾ।
ਹ ਵਧੀਆ, ਅੱਛੀ ਗੱਲ ਏ ਹੋਰ ਸੁਣਾਓ ਕੀ ਕਰਦੇ ਓ?
ਬਸ ਜੀ, ਬੈਠੇ ਸੀ ਵਿਹਲੇ।
ਅੱਛਾ, ਅੱਛਾ, ਅੱਛਾ ਤੰਗ ਤੇ ਨੀ ਕੀਤਾ ਨਾ? ਮੈ, ਮੈਂ ਗੱਲ ਕਰ ਲਾ ਭਾਜੀ ਨਾਲ ਫੈਸਟੀਵਲ ਤੇ ਗੱਲ ਕਰਨੀ ਸੀ। ਮੈਂ, ਚਲਾ ਤੁਹਾਡੇ ਨਾਲ ਟੋਪਿਕ ਸ਼ੇਅਰ ਕਰਦੇ ਆਂ, ਫੈਸਟੀਵਲ ਦਾ। ਤੁਹਾਨੂੰ ਪਤਾ ਈ ਏ ਆਪਣੇ, ਜੋ ਇੰਡੀ ਭਾਰਤ ਵਿੱਚ ਚ ਹਜੇ ਕਾਫੀ, ਫੈਸਟੀਵਲ ਮਨਾਏ ਜਾਂਦੇ ਨੇ ਜਿਸ
ਹਾਂਜੀ, ਬੜੇ ਫੈਸਟੀਵਲ ਹੈਗੇ, ਇੰਡੀ ਫੈਸਟੀਵਲ ਹਾਂਜੀ-ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਮਤਲਬ ਇੰਡੀਆ'ਚ ਜ਼ਿਆਦਾ ਮਨਾਂਦੇ ਨੇ, ਪੰਜਾਬੀ ਜਿਸ ਤਰਾਂ ਦੀਵਾਲੀ ਵੀ ਬੋਤ ਮਨਾਉਂਦੇ ਹੈਗੇ। ਆਪਣੀ ਵਿਸਾਖੀ ਹੋਗੀ, ਨਵੀਂ ਫਸਲਾਂ ਜਦੋਂ ਕੱਟਦੀਆਂ ਤੇ ਵਿਸਾਖੀ ਤੋਂ ਸ਼ੁਰੂਆਤ ਹੁੰਦੀ ਏ। ਹਾਂਜੀ-ਹਾਂਜੀ, ਮਤਲਬ ਕਾਫ਼ੀ ਹਰ ਹਰ ਕੌਮੇਨਟੀ ਦੇ ਹੁੰਦੇ ਆ ਆਪਣੇ-ਆਪਣੇ ਸਭ ਦੇ ਆਪਣੇ-ਆਪਣੇ ਤਿਉਹਾਰ ਬੰਦੇ ਦੇ, ਜਿਸ ਤਰ੍ਹਾਂ ਤੁਹਾਨੂੰ ਪਤਾ ਈ ਐ, ਦਿਵਾਲੀ ਤੇ ਕਾਫੀ ਦੀਪਮਾਲਾ ਜਲਾਈ ਜਾਂਦੀਆ।
ਹਾਂਜੀ-ਹਾਂਜੀ ਅੰਮ੍ਰਿਤਸਰ'ਚ ਵੀ, ਹਾਂ, ਹਾਂਜੀ-ਹਾਂਜੀ, ਬਿਲਕੁਲ ਜੀ। ਬੰਦੇ ਆਪਣੇ ਘਰੇ ਪੂਜਾ ਵੀ ਕਰਦੇ ਆ ਹਣਾ, ਪਾਠ ਕਰਦੇ ਆਂ। ਅਪਣਾ ਖਾਣ-ਪੀਣ ਦਾ ਕੁੱਝ ਵਧੀਆ ਬਣਾਂਦ- ਤੇ ਹੋਣਾ, ਸੁੱਖ-ਸ਼ਾਂਤੀ ਵਾਸਤੇ ਕਰਦੇ ਆਂ, ਹਾਂਜੀ। ਮਤਲਬ ਕਿ ਫੈਸਟੀਵਲ ਦੀ ਬਹੁਤ ਮਹਾਨਤਾ ਹੈਗੀ ਆ ਇੱਥੇ ਇੰਡੀਆ'ਚ, ਹੈ ਨਾ ਸਾਡੀ ਕੰਟਰੀ'ਚ।
ਬਿਲਕੁਲ-ਬਿਲਕੁਲ ਤੁਹਾਨੂੰ ਪਤਾ ਈ ਐ, ਹਿੰਦੂਆਂ ਮਤਲਬ ਹਿੰਦੂ ਜੇ ਜਿਹੜਾ ਤੀਹਾਰ ਹੁੰਦਾ ਨਾ, ਉਹਨਾਂ ਦੇ ਵੀ ਕਾਫੀ ਤੀਹਾਰ ਹੁੰਦੇ ਛੱਟ ਪੂਜਾ ਹੋਗੀ, ਦੀਵਾਲੀ ਉਹ ਵੀ ਬੜੀ, ਹੂੰ ਉਹਨਾਂ ਦੀ ੰਦਰ, ਗੁਰਦੁਆਰੇ ਉਹ ਵੀ ਜਾਂਦੇ ਹੈਗੇ ਆ। ਪਟਾਕੇ ਜਲਾਂਦੇ ਆ, ਦਿਵਾਲੀੇ ਆਲੇ ਦਿਨ ਤੁਹਾਨੂੰ ਪਤਾ ਈ ਹੈਗਾ।
ਹਾਂਜੀ-ਹਾਂਜੀ, ਹੁਣ ਸਾਡੀ ਕੰਟਰੀ'ਚ ਮੁਸਲਮਾਨਾਂ ਦਾ ਵੀ ਐ, ਕ੍ਰਿਸਚਨ ਦਾ ਵੀ ਐ, ਆਪਣਾ ਸਿੱਖ ਸਿੱਖਾਂ ਦਾ ਬਹੁਤ ਐ ਹਨਾ। ਹਿੰਦੂਆਂ ਦਾ ਵੀ ਕਿੰਨਾ, ਕਿੰਨੇ ਆਪਾਂ ਤਿਉਹਾਰ ਕਈ ਵਾਰ ਆਪਾਂ ਕੱਠ ਕੱਠੇ ਵੀ ਮਨਾਂਨੇ ਆਂ, ਹਨਾ ਹਿੰਦੂਆਂ ਨਾਲ ਮਿਲਕੇ ਬਨਾਂਨੇ ਆ, ਕਈ ਵਾਰੀ।
ਏਕਤਾ ਹੈਗੀ ਆਪਣੇ'ਚ, ਕਹਿਣ ਦਾ ਮਤਲਬ ਹੈ ਕਿ ਸਾਰੇ ਮਿਲ-ਜੁਲ ਕੇ ਰਹਿੰਦੇ ਅਪਣੇ, ਅਪਣੇ ਇੰਡੀਆ ਵਿੱਚ ਸਾਰੇ ਮਤਲਬ, ਕਹਿਣ ਦਾ ਮਤਲਬ ਕਿ, ਇੱਕ-ਦੂਜੇ ਨਾਲ ਮਿਲ ਜੁਲ ਕੇ ਰਹਿੰਦੇ। ਹੁਣ ਬਾਹਰਲੇ ਮੁਲਕਾਂ'ਚ ਅਂ ਅੰਗਰੇਜ਼ ਵਗੈਰਾ ਇੱਕ-ਦੂਜੇ ਨੂੰ ਮਿਲਦੇ ਵੀ, ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਤੁਹਾਡੇ ਰੀਲੇਟਿਵਸ ਵੀ ਕਾਫੀ ਗਏ, ਤਾਂ ਗਏ। ਸਾਰੇ ਅਪਣੇ-ਅਪਣੇ ਕੰਮਾਂ'ਚ ਬਿਜ਼ੀ ਹੈ, ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਗੱਲ ਕਰਨਦਾ, ਤੁਹਾਨੂੰ
ਕਿਸੇ ਨੂੰ ਬੁਲਾਕੇ ਰਾਜੀ ਨੀ ਹੈ, ਹੈਨਾ, ਉੱਥੇ।
ਅਪਣਾ ਇੰਡੀਆ ਬਹੁਤ ਵਧੀਆ। ਸਾਰੇ ਮਿਲ-ਜੁਲ ਕੇ ਰਹਿੰਦੇ ਨੇ, ਤੁਹਾਨੂੰ ਪਤਾ ਈ ਜਿਸ ਤੁਹਾਡੇ ਘਰ ਦੇ ਨੇੜੇ ਵੀ ਰਹਿੰਦੇ ਹੋਨੇ ਨੇ। ਪਰਸਨ ਜਿਹੜੇ, ਉਹ ਵੀ ਇੱਕ-ਦੂਜੇ ਨੂੰ ਮਿਲਕੇ-ਜੁਲਕੇ ਰਹਿੰਦੇ ਨੇ, ਸਾਰੇ ਤਿਉਹਾਰ
ਕੀ ਹੋਗਿਆ ਨਾ ਆਪਾ ਸਾਰੇ ਮਿਲਕੇ, ਆਪਾ ਤਿਉਹਾਰ ਮਨਾਂਨੇ ਆ।
ਬਿਲਕੁਲ-ਬਿਲਕੁਲ, ਚਾਹੇ ਹਿੰਦੂਆਂ ਦਾ ਹੋਵੇ, ਚਾਹੇ ਸਿੱਖਾਂ ਦਾ ਹੋਵੇ, ਉਹ ਵੀ ਪਾਰਟੀਸੀਪੇਟ ਕਰਦੇ ਨੇ ਤੁਹਾਨੂੰ ਪਤਾ ਹੈਗਾ, ਹੂੰ ਇਹ ਆ ਅਪਣੇ ਸਾਰੀ ਏਕਤਾ ਹੈਗੀ ਇੰਡੀਆ
ਏਕਤਾ ਹੈਗੀ ਜੀ ਹਾਂਜੀ, ਬਿਲਕੁਲ।
ਕਾਫ਼ੀ ਲੋਕੀ ਦੀਵਾਲੀ ਤੇ ਘੁੰਮਣ ਵੀ ਜਾਂਦੇ ਨੇ, ਬਹੁਤ ਦੂਰ ਦੁਰ ਗੁਰਦੁਆਰੇ ਵਗੈਰਾ ਘੁੰਮਣ ਵੀ ਜਾਂਦੇ ਨੇ। ਬਾਹਲ ਵਧੀਆ, ਕਿਰਪਾ ਮਾਲਕ ਦੀ। ਬਸ ਗੁਰਦੁਆਰੇ ਮੱਥਾ ਟੇਕ ਆਂਨੇ ਆ, ਉੱਥੇ ਦੀਪਮਾਲਾ ਵਗ਼ੈਰਾ ਜਗਾ‌ ਲੈਂਨੇ ਆ ਜਾਕੇ। ਤੇ, ਘਰ ਥੋੜੀ ਪੂਜਾ, ਘਰ ਵੀ ਪੂਜਾ ਕਰ ਲਈ ਦੀ ਆ।
ਹਾਂ, ਪੂਜਾ ਕਰਕੇ ਬ ਥੋੜਾ ਇੰਜੋਏਮੈਂਟ ਲਈ ਪਟਾਕੇ-ਪਟੂਕੇ ਫੋੜ ਲੈਂਨੇ ਆ, ਆਪਾਂ ਹਨਾ।
ਬੱਚਿਆਂ ਨਾਲ ਚਲੋ ਮਿਲਕੇ ਚੱਲੋ, ਪਟਾਕੇ ਚਲਾ ਲੈਂਨੇ ਹੋਰ ਕੀ, ਤੁਸੀਂ ਸੁਣਾਓ ਗਏ ਸੀ ਕਿੱਥੇ? ਕੀ ਤੁਸੀਂ ਵੀ ਲੋਕ ਕਲੀ ਮਨਾਈ ਮਤਲਬ ਦੀਵਾਲ਼ੀ।
'ਮੈਂ' ਵੀ ਲੋਕਲ ਹੀ ਬਣਾਈ ਸੀ ਵੈਸੇ, ਹਾਂਜੀ।
ਅੱ
ਦਵਾਲੀ ਮਨਾਲੀ ਹਾਂਜੀ, ਬਸ ਹੋਲੀ ਤੇ ਆਪਾਂ ਤੇ ਹਿੰਦੂ ਵੀ ਹੋਲੀ ਮਨਾਂਦੇ ਆ, ਆਪਾਂ ਹੋਲਾ-ਮਹੱਲਾ ਬਨਾਂ ਲਏ
ਅੱਛਾ ਸਹੀ ਗੱਲ ਪੰਜਾਬੀਆਂ'ਚ ਅਨੰਦਪੁਰ ਸਾਹਿਬ ਜਾਂਦੇ, ਉੱਥੇ ਹੋਲਾ-ਮਹੱਲਾ ਬਹੁਤ
ਹੋਲਾ-ਮਹੱਲਾ।
ਉੱਥੇ ਬਹੁਤ ਮਤਲਬ ਮਹਾਨਤਾ ਹੈਗੀ, ਹੋਲੇ-ਮਹੱਲੇ ਦੀ ਵੀ।
ਜੀ ਬਿਲਕੁੱਲ਼ ਜੀ
ਵੈਸੇ ਉੱਥੇ ਗੁਰੂਦੁਆਰੇ ਨਹੀਂ
ਹਾਂਜੀ ਮੈਂ ਜਾਂਦਾ ਵਾਂ ਉੱਥੇ, ਹਾਂਜੀ ਜਾਂਦਾ ਵਾਂ ਜਾਂਦੇ ਰਹਿੰਦੇ ਅਸੀਂ ਵੀ ਹਾਂਜੀ
ਮੈਂ ਵੀ ਕਾਫੀ ਟਾਈਮ ਗਿਆਂ, ਪੰਜਾਬ 'ਚ ਮਤਲਬ ਕਾਫ਼ੀ ਗੁਰੂਦੁਆਰੇ ਹੈਗੇ ਆਂ- ਦੇ ਅੱਛੇ ਵੀ ਲੱਗਦੇ ਦੇਖਦੇ ਹੋਏ, ਹਾਂਜੀ ਹਾਂਜੀ
ਹੋਰ ਦੱਸੋ ਭਾਜੀ ਫੇਰ, ਤੇ ਤੁਹਾਡਾ ਸਭ ਤੋਂ ਫੇਵਰਟ ਕਿਹੜਾ ਹੈਗਾ ਫੈਸਟੀਵਲ
ਫਿਰ ਮੈਨੂੰ ਤਾਂ ਦੀਵਾਲੀ ਸਭ ਤੋਂ ਵਧੀਆ ਬੈਸਟ ਲੱਗਦੀ ਆ ਤੁਸੀਂ ਦੱਸੋ ਤੁਹਾਂਨੂੰ ਕਿੱਦਾਂ ਲੱਗਦਾ ਹੈ, ਦੀਵਾਲ਼ੀ ਦੇ ਹੋਲੀ ਵੀ ਅੱਛੀ ਹੈ ਬਟ ਉਹ ਤੁਹਾਡੇ ਚਿਰ ਉਹ, ਸੁ ਕਿਆ ਸੁ- ਸੁੱਕਾ ਤੇ ਠੀਕ ਹੁੰਦਾਂ, ਜਦੋਂ ਬੰਦਾਂ ਗਿੱਲੀ ਖੇਲਦਾ ਨਾ ਜਿਹੜੀ ਉਹ ਗੰਦੀ ਵਾਲ਼ੀ ਉਹ ਮੈਨੂੰ ਬੜੀ ਬੇਕਾਰ ਲੱਗਦੀ ਹੈ।
ਆਪਾਂ ਪਹਿਲੇ ਛੋਟੇ ਹੁੰਦੇ ਤੇ ਬੜੀ ਗੰਦੀ ਗੰਦੀ ਹੌਲੀ ਖੇਡਣੀ, ਕੋਠੇ ਆਂਪਾਂ ਚੜ੍ਹ ਜਾਂਦੇ ਸੀ ਕੋਠੇ ਚੜ੍ਹ ਕੇ ਉੱਥੋਂ ਗ਼ੁਬਾਰੇ ਸੁੱਟਣੇ ਆਪਾਂ ਗੁਬਾਰੀ ਸੁਿੱਟਣੇ ਗੰਦਾ ਪਾਣੀ ਸੁੱਟ ਦੇਣਾ ਦੇ ਬੰਦੇ ਹੱਥ ਮਤਲਬ, ਹੋਲੀ ਤੇ ਵੀ ਬੰਦਾ ਇੰਜੋਏ ਕਰਦਾਂ ਜੇ ਬੰਦਾ ਪੱਕੇ ਰੰਗ ਨਾ ਲੱਗਣ
ਨਾ ਲਗਾਏ, ਸਹੀ ਗੱਲ ਹੈ ਤੁਹਾਡੀ ਸਿੰਮਪਲ ਗੁਲਾਲ ਵਗੈਰਾ ਚੱਲਦੇ ਨੇ ਨਾ ਤੇ ਬੰਦਾ ਅੱਛਾ ਲੱਗਦਾ ਹੈ, ਉਹ ਫਿਰ ਜਦੋਂ ਪੱਕੇ ਰੰਗ ਲਗਾਉ
ਓ ਫੇਰ ਉਤਰਦਾ ਨੀ ਹੁਣ, ਹਾਂਜੀ ਕੱਲ ਨੂੰ ਕੋਈ ਕੰਮ ਪੈ ਜੇ ਹੈਨਾ ਕਿਤੇ ਔਫਿਸ 'ਚ ਕਿੱਥੇ ਵੀ
ਬਿਲਕੁਲ ਬਿਲਕੁਲ, ਸਹੀ ਗੱਲ ਹੈ
ਹਾਂ ਉੱਥੇ ਫੇਰ ਕਹਿਣ, ਕਿ ਭੂਤ ਬਣ ਕੇ ਆਇਆ ਤੂੰ ਹਾਂ ਚਲੋ, ਉਹ ਤਾਂ ਕੁੱਝ ਨੀ ਕਹਿਣਗੇ ਵੀਂ ਹੋਲੀ ਕਰਕੇ
ਜ ਸ਼ਰਮ ਜਿਹੀ ਆਉਂਦੀ ਹੈ, ਬਿਲਕੁੱਲ ਬਿਲਕੁੱਲ ਚਲੋਂ ਇਹ ਤਾਂ ਤੁਹਾਨੂੰ ਵਧੀਆਂ ਨੌਲੇਜ ਹੈ, ਮੈਂ ਥੋੜ੍ਹੀ ਮੈਨੂੰ ਔਫਲਾਈਨ ਔਨਲਾਈਨ ਦਾ ਵੀ ਦੱਸੋ ਬਈ ਮਤਲਬ, ਕੀ ਮਤਲਬ ਔਫਲਾਈਨ ਪਰਚੇਸਿੰਗ ਹੈ। ਅੱਗੇ ਫਾਇਦਾ ਹੁੰਦਾ, ਕਿ ਔਨਲਾਈਨ ਹਾਂਜੀ
ਸ਼ੋਪਿੰਗ ਦਾ, ਮੇਰੇ ਹਿਸਾਬ ਨਾਲ ਤਾਂ ਔਨਲਾਈਨ ਦੇ ਵੀ ਬੈਨੀਫਿਟ ਹੈਗੇ ਆ ਔਫਲਾਈਨ ਦੇ ਵੀ ਬੈਨੀਫਿਟ ਹੈ। ਜੇ ਔਨਲਾਈਨ ਦੀ ਮੈਂ ਗੱਲ ਕਰਾਂ ਔਨਲਾਈਨ 'ਚ ਆਪਾਂ ਘਰ ਬੈਠੇਂ ਔਡਰ ਕਰ ਸੱਕਦੇ ਹਾਂ ਟਾਈਮ ਆਪਣਾ ਖ਼ਰਾਬ ਨਹੀਂ ਹੋਣਾ ਬਿਲਕੁਲ ਵੀ, ਤੇ ਆਪਾਂ ਰਿਟਰਨ ਵੀ ਕਰ ਸਕਦੇ ਔਨਲਾਈਨ
ਹਾਂਜੀ, ਬਟ ਮੇਰੇ ਹਿਸਾਬ ਨਾਲ ਦੇਖ ਹਾਂ ਹਾਂਜੀ, ਓਫਲਾਨ ਚਲੋ ਬੰਦਾ ਅੱਖਾਂ ਵੇਖੀਂ ਚੀਜ਼ ਲੈ ਲੈਂਦਾ ਕਹਿਣ ਦਾਂ ਮਤਲਬ ਕੋਈ ਬੈਨੀਫਿਟ ਹੈਗੈ ਆ ਰਿਟਰਨ ਨਾਲ਼ ਦੇ ਨਾਲ਼ ਹੋ ਸਕਦੀ ਹੈ ਕਹਿਣ ਦਾ ਮਤਲਬ, ਕੋਈ ਚੀਜ਼ ਪਸੰਦ ਨਹੀਂ ਆਈ ਚੱਲ ਬੰਦਾਂ-
ਔਫਲਾਈਨ ਵੀ ਠੀਕ ਹੈ ਵੈਸੇ, ਆਫਲਾਈਨ ਆਪਾਂ ਪ੍ਰੋਪਰ ਚੈੱਕ ਕਰਕੇ ਫੇਰ ਆਪਾਂ ਲੈ ਸਕਦੇ ਹਨਾਂ
ਜੋ ਅੱਗੇ ਦੇਖੋ
ਆਪਾਂ ਵੇਟ ਜ਼ਿਆਦਾ ਕਰਨਾਂ ਪਏਗਾ ਔਨਲਾਈਨ 'ਚ ਔਡਰ ਪਤਾਂ ਨੀਂ ਕਦੋਂ ਆਏਗਾ, ਰਿਟਰਨ ਫ਼ਿਰ ਟਾਈਮ ਲੱਗੇਗਾ ਹਨਾ ਹਾਂ, ਟੈਮ ਕਿੰਨਾ ਖ਼ਰਾਬ ਹੁੰਦਾ ਨਾ ਇਹਦੇ ਚ ਤਾਂ ਇਸ ਕਰਕੇ ਮੈਨੂੰ ਤਾਂ ਆਫਲਾਈਨ ਠੀਕ ਲੱਗਦਾ ਵੈਸੇ
ਹਾਂ ਸਹੀ ਗੱਲ ਹੈ, ਬੰਦਾ ਇਹਦਾ ਬੰਦਾ
ਨਹੀਂ ਕੁੱਝ ਜੇ ਬੰਦਾਂ ਜ਼ਿਆਦਾ ਹੀ ਤੰਗ ਹੋਇਆ ਦਾ ਨਾ ਜੇ ਕੁੱਝ ਕਰ ਨੀ ਪਾ ਰਿਹਾ, ਬੰਦਾ ਰਾਤ ਨੂੰ ਭੁੱਖ ਲੱਗੀ ਬੜੀ ਤਾਂ ਬੰਦਾ ਔਡਰ ਕਰ ਲਿਆ ਰਾਤ ਨੂੰ ਹੈਨਾ, ਬਣਾਉਣ ਦਾ ਆਲਸ ਆ ਰਿਹਾ ਬੰਦੇ ਨੂੰ
ਬਿਲਕੁੱਲ ਫੈਸਿਲਿਟੀ ਬੜੀ ਹੋ ਗਈਂ ਹੈਂ ਕਹਿਣ ਦਾਂ, ਮਤਲਬ ਇਹ ਮਤਲਬ ਬੜਾ ਅੱਗੇ ਨਿਕਲ ਚੁੱਕਾ ਫੈਸਲਿਟੀ ਔਨਲਾਇਨ ਵਗੈਰਾ ਦੇ ਹੁਣ ਬਲਿੰਕਿਟਸ ਚੱਲ ਗਿਆ, ਹੁਣ ਬੰਦਾ ਬਾਈ ਚਾਂਸ ਘਰ ਗੈਸਟ ਆਏ
ਦਸ ਮਿੰਟ ਚ ' ਔਡਰ ਸਿੱਧਾ ਰਿਸੀਵ ਘਰ ਹੀ।
ਦੇਖਲੋ ਕਿੰਨਾਂ ਫ਼ਾਇਦਾ ਹੋ ਗਿਆਂ ਵੇ- ਕਾਫੀ ਔਨਲਾਈਨ ਕੰਪਨੀਆਂ ਹੋ ਗਈਆਂ ਜੈਸੇ ਜੋਮੈਟੋ ਹੋਗਈਆਂ। ਬ੍ਰਿੰਕਟ ਹੋਗੀ ਆਪਣੀਂ, ਸ ਕਾਫ਼ੀ -ਕਾਫ਼ੀ ਮਤਲਬ ਔਨਲਾਈਨ ਪਲੇਟਫੋਮ ਕਮ ਜਾਦਾ ਹੋ ਗਿਆ ਕਹਿਣ ਦਾ ਮਤਲਬ ਇਹ ਹੈ ਗਿਆ।
ਔਨਲਾਈਨ 'ਚ ਕਾਫੀ ਬੈਨੀਫਿਟ ਹੈ ਔਨਲਾਈਨ 'ਚ ਨਾ ਦੇਖੋ ਡੀਲਸ ਚ ਅ ਬਰੀ ਹੁੰਦੀ ਹੈਂ ਨਾ, ਟਵਂਟੀ ਪਰਸੈਂਟ, ਥਰਟੀ ਪਰਸੈਂਟ ਐਵੇਂ -ਐਵੇਂ ਕਈ ਵਾਰ ਸੇਲ 'ਚ ਨਾ ਡੀਲ 'ਚ-
ਹਮ
ਸਸਤਾ ਮਿਲ਼ ਜਾਂਦਾ ਸਮਾਂਨ ਵਧੀਆਂ ਵੀ ਕੁਆਲਿਟੀ ਵਾਲਾਂ।
ਬਿਲਕੁਲ- ਬਿਲਕੁਲ ਸਹੀ ਗੱਲ ਏ, ਹੁਣ ਦੀਵਾਲੀੈ ਫੈਸਟੀਵਲ ਤੇ ਕਾਫ਼ੀ ਲੱਗਦੀ ਹੈ ਜਿਸ ਤਰ੍ਹਾਂ ਫਲਿੱਪਕਾਰਟ ਦੇ ਬਹੁਤ ਅੱਛੀ ਸੇਲਾਂ ਲੱਗਦੀਆਂ। ਬੰਦਾ ਫ਼ਿਰ ਕਹਿੰਦਾਂ ਚਲੋਂ ਕੁੱਛ ਨਾ ਕੁੱਛ ਲੈ ਲਈਏ ਕਹਿਣ ਦਾ ਮਤਲਬ ਹੈ ਹੁੰਦਾ। ਕਾਫ਼ੀ ਔਫਰ ਵਗ਼ੈਰਾ, ਕਾਫ਼ੀ ਔਫਰ ਵਗ਼ੈਰਾ ਚੱਲ ਰਹੇਂ ਹੁੰਦੇ ਐ। ਤੇ ਕਰਦੇ ਪਰਚੇਜਿੰਗ ਵਗੈਰਾ। ਹਮ। ਬਸ ਮੈਂ ਹੈਗਾ ਜੀ ਮੈਡੀਕਲ ਦਾਂ ਹੀ ਕਰ ਲਈਦਾਂ।
ਅੱਛਾ ਜੀ ਚਲੋਂ ਵਧੀਆਂ ਜੀ ਵਧੀਆਂ
ਔਹ ਮੈਡੀਕਲ ਦਾ ਵੀ ਤੁਹਾਨੂੰ ਪਤਾਂ ਹੀ ਐ, ਹਅ-ਹਅ ਤੁਸੀਂ ਕੀ ਕਰਦੇਂ ਹੋ।
ਮੈਂ ਭਾਜੀ ਜੋਬ ਕਰ ਰਿਹਾ ਵੈਸੇ ਨਾ ਹਾਂਜੀ ਹਾਂ, ਪੰਜਾਬ ਚ ਹਾਂਜੀ।
ਚਲੋ ਅੱਛੀ।
ਨਾ, ਹਾਂਜੀ ਹੋਰ ਦੱਸੋ ਭਾਜੀ ਕੋਈ, ਨਵੀ ਤਾਜੀ ਹੋਰ ਫੈਸ ਟੀ ਵੱਲ ਕਿਹੜੇ -ਕਿਹੜੇ ਪਸੰਦ ਆ ਤੁਹਾਨੂੰ ਵਧੀਆਂ।
ਔਹੀ ਆਪਣਾਂ ਦੀਵਾਲ਼ੀ ਮਨਾਂ ਲਈ, ਹੋਲੀ ਮਨਾਂ ਲਈ। ਘੁੰਮ ਫਿਰ ਲਿਆ, ਘੁੰਮਣਾ ਫਿਰਨਾ ਵੈਸੇ ਜ਼ਿਆਦਾ ਵਧੀਆ ਰੈਂਦਾ ਬੰਦਾ ਕਦੀ ਈ ਹਾਂ ਪਿੱਛੇ ਗਏ ਤੇ ਸੀ ਅਸੀਂ ਘੁੰਮਣ ਵਗ਼ੈਰਾ, ਕਈ ਜੰਮੂ ਵਗ਼ੈਰਾ ਗਏ ਦੇ ਸੀ ਔਹੀ ਬਹੁਤ ਅੱਛਾ ਸ਼ਹਿ ਸਿਟੀ ਹੈਗੀ ਏ ਜੰਮੂ, ਗਏ ਤੁਸੀਂ ਕਦੇ ਨਹੀਂ।
ਜੰਮੂ ਗਿਆਂ ਮੈਂ ਬੜੀ ਪਹਿਲੇ ਗਿਆਂ ਸੀ ਮੈਂ ਨਿਕੇ ਹੁੰਦੇ।
ਅੱਛਾ ਨਿਕੇਆਂ ਹੋਂਦ, ਉਸ ਤੋਂ ਬਾਅਦ ਟਾਈਮ ਨੀਂ ਲਗਿਆਂ ਹੈ।
ਉਸ ਤੋਂ ਬਾਅਦ ਗੇੜਾਂ ਲਗਿਆ ਈ ਨੀ ਉੱਥੇ ਦਾ। ਨਾਲੇ ਦੂਰ ਵੀ ਬਹੁਤ ਹੈ ਨਾ ਦੂਰ ਬਹੁਤ ਹੈਗਾ ਤਾਂ।
ਹਮ ਉਹ ਤੇ ਸਹੀ ਗਲ, ਹੋਰ ਕਿੱਥੇ ਕਿਥੇ ਗਏ ਸੀ ਸਟੇਸ਼ਨ ਵਗ਼ੈਰਾ ਕਿੱਥੇ ਗਏ ਹੋ
ਮੈਂ ਏ--ਹਿਮਾਚਲ ਚ ਗਿਆ ਹੋਇਆ ਬੜੀ ਵਾਰੀ। ਉੱਤਰਾਖੰਡ ਚ ਗਿਆਂ ਉੱਤਰਾਖੰਡ ਚ ਉਹਨੇਂ ਮੈਂ ਟ੍ਰੈਕ ਮਾਰਿਆਂ ਸੀ ਉੱਥੇ ਦਾ। ਟਰੈਕ ਨਹੀਂ ਸੀਮਾ, ਘੁੰਮਣ ਗਏ ਸੀ ਆਪਾਂ ਮਸੂਰੀ ਤੋਂ ਅੱਗੇ ਹੈ ਇੱਕ। ਲੈਂਡੋਰ ਕਰਕੇ ਜਗਾ ਨਾਮ ਦਾ, ਹਾਂਜੀ- ਹਾਂਜੀ। ਦੇਹਰਾਦੂਨ ਸਾਈਡ ਹੈ। ਆਪਾਂ ਤਾ ਉਥੇ ਬਸ ਇਕ ਦਿਨ ਚ ਮੁੜ ਆਏ ਸੀ। ਸਵੇਰੇ ਗਏ ਰਾਤ ਨੂੰ। ਨਹੀਂ ਆਪਾਂ ਰਾਤ ਨੂੰ ਨਿਕਲੇ ਸੀਗੇ ਇੱਕ ਵਜੇ, ਓਫਿਸ ਤੋਂ, ਛੁੱਟੀ ਹੋਈ ਮੇਰੀ, ਮੈ ਨਾ ਨਾਈਟ ਸ਼ਿਫਟ ਹੁਂਦੀ ਕਈ ਵਾਰੀ ਮੇਰੀ ਸ਼ਿਫਟ ਸੀਗੀ ਤਿੰਨ ਤੋਂ ਰਾਤ ਦੇ ਸਾਢੇ ਬਾਰਾਂ ਤੱਕ।
ਅੱਛਾ ਅੱਛਾ।
ਦੁਪਹਿਰ ਦੇ ਤਿੰਨ ਤੋ। ਤੇ ਰਾਤ ਨੂੰ ਇੱਕ ਵਜੇ ਵੇਲੇ ਹੋ ਗਏਵ ਆਪਾਂ ਕਾਰ ਚੱਕੀ ਦੋਸਤਾਂ ਤੇ ਮੈਂ ਆਪਾਂ ਨਿਕਲ ਗਏ ਰਾਤ ਨੂੰ ਇੱਕ ਵਜੇ। ਤੇ ਸਾਢੇ ਕ ਪੰਜ ਵੱਜੇ ਆਪਾਂ ਪਹੁੰਚ ਗਏ ਔਥੇ।
ਅੱਛਾ ਉਸ ਤੋਂ ਬਾਅਦ ਫਿਰ ਟਰੈਕਿੰਗ ਵਗੈਰਾ ਕੀਤੀ ਹੈ।
ਔਥੋਂ ਦੀ ਫਿਰ ਘੁੰਮੇ ਫਿਰ ਆਪਾਂ ਰਾਤ ਨੂੰ ਨੀ ਲੇ ਸੀਗੇ ਹਾਂ ਮਤਲਬ ਅਗਲੇ ਦਿਨ ਫੇਰ ਆਪਾਂ ਸਵੇਰੇ ਪਹੁੰਚ ਗਏ ਸੀ।
ਅੱਛਾ ਟਰੈਵਲਿੰਗ ਕਰਨਾ ਵੀ ਅੱਛਾ ਹੁੰਦਾ ਵਧੀਆ ਲੱਗਦੀ ਮੈਨੂੰ ਵੀ ਟਰੈਵਲਿੰਗ ਕਰਨਾ ਘੁੰਮਦਾ। ਹੋਰ ਔਥੇ ਮੌਸਮ ਕਿੱਦਾਂ ਏਤਾਂ ਸੁਣਾਓ?
ਠੰਡਾ ਮੌਸਮ ਸੀ ਭਾਜੀ ਵਧੀਆ ਇੱਥੇ ਤਾਂ ਆਪਣੇ ਉੱਥੇ ਇੰਨੀ ਗਰਮੀ ਸੀ। ਪਹਿਲਾਂ ਉੱਥੇ ਪਹੁੰਚੀ ਠੰਢ ਲੱਗੇ, ਫਿਰ ਅਪਾ ਉੱਥੇ ਇੱਕ ਸ਼ੋਪ ਹੈ ਟੋਪ ਤੇ ਹੈ ਸ਼ੋਪ।
ਅੱਛਾ।
ਤ ਕੈਫੇ ਟਾਈਪ ਹੈ ਰੈਸਟੋਰੈਂਟ ਟਾਈਪ ਆਪਾਂ ਟੋਪ ਤੇ ਖੜੇ ਟੋਪ ਤੇ ਇਕਦਮ ਸਾਨੂੰ ਧੁੱਪ ਪੈਣ ਲੱਗ ਗਈ ਪੂਰੀ ਤੇਜ਼ ਚਿਹਰੇ ਤੇ।
ਜਿਹੜੇ ਮਾਊਂਟੇਨ ਹਿੱਲ ਹੁੰਦੇ ਹਿਲਸ ਵਗੈਰਾ ਹੁੰਦੇ ਨੇ ਨਾ ਉਹਦੇ ਧੁੱਪ ਵੀ ਬਹੁਤ ਅੱਛੀ ਲੱਗਦੀ ਹੈ। ਠੰਡੀ ਠੰਡੀ ਲੱਗਦੀ ਹੈ ਕਹਿ, ਨੀਰੇ ਜੀਤੇ ਅਸੀਂ ਜਥੇ ਆਪਣੇ ਸ਼ਹਿਰਾਂ ਚ ਤਾਂ ਇੰਨੀ ਧੋਪ ਗੰਦੀ ਹੈਗੀ ਆ ਬਾਹਰ ਨਿਕਲਣ ਤੇ ਇੰਨੀ ਮਨ ਕਰਦਾ।
ਹੂੰ,
ਹੋਰ ਤੁਹਾਡੇ ਉੱਥੇ ਉੱਥੇ ਤੁਹਾਡੇ ਉੱਥੇ ਵੈਦਰ ਕਿੱਦਾਂ ਦਾ ਅੱਜ?
ਵੈਦਰ ਤਾਂ ਜੀ ਠੀਕ ਹੀ ਹੈ ਬਸ ਥੋੜ੍ਹਾ ਜਾ ਮੀਂਹ ਪਿਆ ਸੀ ਹੁਣੇ।
ਅੱਛਾ ਮੀਂਹ ਪਿਆ ਸੀ, ਉਹੀ ਯਾਰ ਮੌਸਮ ਮੌਸਮ ਖ਼ਰਾਬ ਹੋ ਜਾਂਦਾ ਸਗੋਂ ਜ਼ਿਆਦਾ ਬਰਸਾਤ ਪੈ ਜੇ ਨਾ ਉੱਥੋਂ ਧੁੱਪ ਨਿਕਲ ਜਾਏ।
ਉਹ ਜ਼ਿਆਦਾ ਮੌਸਮ ਖ਼ਰਾਬ ਹੋ ਜਾਂਦਾ ਫਿਰ ਵੈਦਰ। ਮਨ ਕਰਦਾ ਇਸ ਵੇਲੇ ਧੁੱਪ ਪੈ ਪਰ ਬਾਰਿਸ਼ ਪੈਂਦੀ ਨਾ, ਹਾਂ, ਸਹੀ ਗੱਲ ਬਸ ਹੁਣ ਗਰਮੀਆਂ ਵੀ ਜ਼ਰੂਰੀ ਹੈ। ਨੋਰਮਲ ਹੋ ਜਿਸ ਤਰ੍ਹਾਂ
ਹਾਂ, ਨੋਰਮਲ ਹੋ ਜੇ ਸਹੀ ਗੱਲ ਹੈ ਅਕਤੂਬਰ ਨਵੰਬਰ ਚ ਬਿਲਕੁਲ ਜੀ ਬਿਲਕੁਲ। ਉਹ ਵਾਲਾ ਮੌਸਮ ਠੀਕ ਹੈ।
ਪਰ ਹੋਈ ਜਾ ਨਾ ਆਪਣੇ ਇੰਡੀਆ ਚ ਤੁਹਾਨੂੰ ਪਤਾ ਵੀ ਫੇਰ, ਫਸਲਾਂ ਬਹੁਤ ਹੁੰਦੀਆਂ ਕੁਛ ਕੁਛ ਸਰਦੀਆਂ ਚ ਵੀ ਉੱਗਦੀਆਂ ਕੁਛ ਗਰਮੀਆਂ ਚ ਵੀ ਉੱਗਦੀਆਂ ਕਹਿਣ ਦਾ ਮਤਲਬ ਹੈਗਾ, ਹੁਣ ਅੱਗੇ ਰੇਨੀ ਸੀਜਨ ਹੈ ਮਤਲਬ ਸਾਰੇ ਤੁਹਾਨੂੰ ਸੀਜਨ ਦੇਖਣ ਨੂੰ ਮਿਲਦੇ ਆ ਆਪਣੇ ਇੰਡੀਆ ਚ ਕਹਿਣ ਦਾ ਮਤਲਬ ਇਹ ਹੁੰਦਾ। ਰੇਨੀ ਸੀਜਨ ਵੀ ਮਿਲਦਾ ਸਭ ਕੁਛ ਮਿਲਦਾ ਚਲੋ ਠੀਕ ਹੈ ਭਾਜੀ ਫੇਰ ਕਰਦਾ ਮੈਂ ਤੁਹਾਡੇ ਨਾਲ ਠੀਕ। ਓ ਓਕੇ ਓਕੇ ਓਕੇ।
ਕਰਨ ਓਕੇੇ ਵੀਰੇ।